ਹੈਲੋ।
ਹੈਲੋ, ਹਾਂਜੀ ਸਸ ਰੀ ਕਾਲ ਜੀ।
ਸਸ ਸ੍ਰੀ ਅਕਾਲ ਜੀ।
ਹੋਰ ਦੱਸੋ ਕੀ ਹਾਲ-ਚਾਲ?
ਵਧੀਆ, ਤੁਹਾਡੇ ਦੱਸੋ?
ਵਦੀਆ-ਵਦੀਆ, ਹੋਰ ਸਬ ਵਦੀਆ ਘਰ ਪਰਿਵਾਰ।
ਹਾਂਜੀ ਸਬ ਬੜੀਆ। ਹੋਰ ਸਨਾਓ।
ਹਾਂਜੀ ਸਬ ਵਦੀਆ, ਹੋਰ ਹੈਲੋ, ਮੇਰੀ ਆਵਾਜ਼ ਨੀ ਆਰੀ।
ਆ ਰਈ ਐ ਪੁੱਛੋ ਜੋ ਪੁੱਛਨਾ ਤੁਸੀਂ।
ਹਾਂਜੀ, ਹੋਰ ਦੱਸ ਤੁਸੀਂ। ਫੂਡ ਵਗੈਰਾ ਤੁਸੀਂ ਕੀ ਖਾਂਦੇ ਓ ਜਿਵੇਂ। ਜੰਕ ਫੂਡ ਜਾਦਾ ਤਾ
ਅਸੀਂ ਮਲਬ ਘਰ ਦਾ ਬਨੇਆ ਈ ਖਾਂਦੇ ਆਂ ਬਾਰੋਂ ਕੁਛ ਨੀ ਖਾਂਦੀ ਮੈਂ ਤਾਂ।
ਅੱਛਾ।
ਮੇਰੇ ਭੈਨ ਭਰਾ ਜਿਵੇਂ ਮਤਲਬ ਖਾਂਦੇ ਨੇ ਸੰਡੇ ਨੂੰ ਅਸੀਂ ਖਾਂਦੇ ਆਂ ਮਤਲਬ ਬਾਰ ਜਦੋਂ ਜਾਂਦੇ ਆਂ ਅਸੀਂ।
ਹਾਂਜੀ, ਚਲੋ ਅੱਜ ਖਾਓਗੇ ਫੇਰ ਹਨਾ।
ਹਾਂਜੀ।
ਚਲੋ ਕਦੀ-ਕਦੀ ਤਾਂ ਖਾ ਈ ਲੈਨਾ ਚਾਈਦਾ ਐ, ਪਰ ਜਿਵੇਂ ਜਾਦਾ ਨੀ ਖਾਨਾ ਚਾਈਦਾ ਨਾ।
ਪਸ਼ੂ ਰੱਖਦੇ ਆਂ ਤੇ ਬਸ ਘਰ ਦਾ ਈ ਦੁੱਦ, ਘਿਓ, ਮੱਖਨ
ਹਾਂਜੀ, ਬਾਜ਼ਾਰ ਦਾ ਜਿਵੇਂ ਹੁੰਦਾ ਵੇ ਓ ਫਾਸਟ ਫੂਡ ਓ ਘਰ ਐ ਜਿਵੇਂ ਬੜੇ ਦਿਨ ਪੁਰਾਨੇ ਤੇਲ ਵਿਚ ਬਨਾਂਦੇ ਨੇ, ਮੈਦਾ ਹੁੰਦਾ ਓ ਸਾਡੀ ਸੇਤ ਲਈ ਵਦੀਆ ਨੀ ਹੁੰਦਾ।
ਹਾਂਜੀ, ਸਫ਼ਾਈ ਦਾ ਵੀ ਹੁੰਦਾ ਨਾ ਓਨਾਂ ਦਾ ਮੈਨੂੰ ਓਨਾਂ ਦੀ ਸਫ਼ਾਈ ਨਈ ਪਸੰਦ।
ਹਾਂਜੀ, ਨਈ ਜਿਵੇਂ ਕਈ ਕਈ ਹੁੰਦੇ ਨੇ ਨਾ ਸਈ ਬਨਾ ਲੈਂਦੇ ਨੇ ਕਈ ਜਿਵੇਂ ਤੁਸੀਂ ਦੇਖੇਆ ਹੋਏਗਾ ਜਿਵੇਂ ਫਾਸਟ ਫੂਡ ਦੇ ਕਾਟ ਵਗੈਰਾ ਹੁੰਦੇ ਨੇ ਏਨਾਂ ਦੇ। ਓ ਗ਼ਲਤ ਤਰੀਕੇ ਨਾਲ ਥੋੜਾ ਬਨਾ ਦਿੰਦੇ ਨੇ ਸਫ਼ਾਈ ਨੀ ਹੁੰਦੀ ਜਾਦਾ ਓਨਾਂ ਦੀ।
ਹਾਂਜੀ ਵੈਸੇ ਮੈਨੂੰ ਕੁਕਿੰਗ ਕਰਨੀ ਵਦੀਆ ਲੱਗਦੀ ਐ ਜਦੋਂ ਮਤਲਬ ਅਸੀਂ ਸੰਡੇ ਨੂੰ ਸਾਰੇ ਭੈਨ ਭਰਾ ਮਤਲਬ ਫਰੀ ਹੁੰਦੇ ਆ ਤਾਂ ਅਸੀਂ ਘਰੀਂ ਬਨਾ ਲੈਂਦੇ ਆਂ ਜਾਦਾ ਤਾਂ।
ਚਲੋ ਤੇ ਤੁਆਡਾ ਸ਼ੌਕ ਏ ਵਦੀਆ ਗੱਲ ਏ, ਕੁਕਿੰਗ ਆ ਰਈ ਐ ਤੁਸੀਂ ਆਪੇ ਬਨਾ ਲੈਂਦੇ ਓ। ਐਵੇ ਤੇ
ਕਿਓਂਕਿ, ਕਿਓਂਕਿ ਮੰਮੀ ਡੈਡੀ ਹੋਰੀ ਤੇ ਦਾਦਾ-ਦਾਦੀ ਹੋਰੀ ਓ ਵੀ ਨੀ ਖਾਂਦੇ ਨਾ ਏਦਾਂ ਦਾ ਕੁਛ ਤਾਂ ਕਰਕੇ।
ਹਾਂਜੀ ਓ ਨਈ ਜਿਵੇਂ ਬਜ਼ੁਰਗ ਲੋਕ ਹੋਗੇ ਓ ਤੇ ਓਨਾ ਨੂੰ ਤੇ ਪਤਾ ਈ ਨੀ ਹੁੰਦਾ ਐ ਕੀ ਹੁੰਦਾ ਓਨਾਂ ਨੂੰ ਤਾਂ ਸਵਾਦ ਲੱਗਦਾ ਈ ਨੀ ਨਾ ਫਿਰ। ਐ ਤੇ ਅੱਜ-ਕੱਲ ਦੀ ਜਨਰੇਸ਼ਨ ਨੂੰ ਈ ਸਵਾਦ ਲੱਗੇਗਾ, ਜੋ ਫਾਸਟ ਫੂਡ ਵਗੈਰਾ ਹੁੰਦਾ। ਤੇ ਤੁਸੀਂ ਕੈਂਦੇ ਓਂ ਘਰ ਬਨਾ ਲਿੰਨੇ ਆਂ। ਓ ਸਬ ਤੋਂ ਵਦੀਆ ਗੱਲ ਏ, ਸਾਫ਼ ਸਫ਼ਾਈ ਹੁੰਦੀ ਜੇ ਘਰ
ਜੋ ਔਰਗੈਨਿਕ ਹੁੰਦਾ ਨਾ ਆਪਾਂ ਨੂੰ ਪਤਾ ਹੁੰਦਾ ਵੀ ਜਦੋਂ ਆਪਾਂ ਮਤਲਬ ਪੌਂਦੇ ਆਂ ਓਦੇ ਚ।
ਹਾਂਜੀ-ਹਾਂਜੀ, ਸਾਫ਼ ਸਫ਼ਾਈ ਹੁੰਦੀ ਮਨਟੇਨ ਰੱਖਦੇ ਓਂ। ਚਲੋ ਓ ਵੀ ਵਦੀਆ ਈ ਐ ਘਰ ਖਾ ਲੈਂਨੇ ਓਂ, ਵੈਸੇ ਘਰ ਦਾ ਈ ਖਾਨਾ ਜਾਦਾ ਖਾਨਾ ਚਾਈਦਾ ਜਿਵੇਂ ਦਾਲ ਰੋਟੀ ਵਗੈਰਾ ਏਦੇ ਨਾਲ ਸਾਡੀ ਸੇਤ ਵਦੀਆ ਰੈਂਦੀ ਐ। ਸਾਨੂੰ ਪਚ ਜਲਦੀ ਜਾਂਦਾ ਆਸਾਨੀ ਨਾਲ।
ਅਸੀਂ ਤਾਂ ਮਤਲਬ ਘਰੇ ਈ ਸਾਡੇ ਜੇੜੇ ਮਤਲਬ ਅੱਗੇ ਕੱਚੀ ਜਗਾ ਐ ਨਾ ਘਰਦੇ ਤੇ ਅਸੀਂ ਓ ਓਥੇ ਮਤਲਬ ਸਬਜ਼ੀਆਂ ਵੀ ਲਾ ਰੱਖੀਐਂ।
ਅੱਛਾ।
ਤਾਂ ਕਰਕੇ ਸਾਨੂੰ ਬਾਰੋਂ ਸਬ ਜੀਆਂ ਵੀ ਨਈਂ ਲੈ ਕੇ ਆਣੀਆਂ ਪੈਂਦੀਆਂ, ਓ ਫਿਰ ਪਤਾ ਨੀ ਕਦੋਂ ਦੀਆਂ ਓਨਾਂ ਦੀਆਂ ਸਟੋਰ ਕੀਤੀਆਂ ਹੁੰਦੀਆਂ।
ਹਾਂਜੀ ਸਟੋਰ ਤੇ ਕੀਤੀਆਂ ਹੁੰਦੀਆਂ, ਨਾਲੇ ਓ ਜਲਦੀ ਉਗਾਣ ਵਾਸਤੇ ਨਾਂ ਓਦੇ ਕੈਮੀਕਲ ਵਗੈਰਾ ਯੂਜ਼ ਕਰ ਲੈਂਦੇ ਨੇਂ, ਕਦੀ-ਕਦਾਰ ਨਾਂ, ਬਈ ਜਲਦੀ ਸਾਡੀ ਗਰੋ ਕਰ ਜਾਣ, ਵੱਡੀਆਂ ਹੋ ਜਾਣ ਬਈ ਜਲਦੀ ਵੇਚਦੀਏ ਅਸੀਂ ਗਰੋ ਫਿਨ ਕੈਮਿਕਲ ਵਗੈਰਾ ਯੂਜ਼ ਕਰ ਇੰਜੈਕਸ਼ਨ ਦਾ, ਘਰ ਦੀ ਹੁਣ ਤੁਈ ਉਗਾਂਦੇ ਓ, ਓ ਵਧੀਆ ਹੁੰਦੀ ਐ। ਬਿਨਾਂ
ਘਰੇ ਤੇ ਨਾਲੇ ਕਿੰਨਾ ਵਧੀਆ ਲੱਗਦਾ ਐ। ਜਦੋਂ ਮਤਲਬ ਆਪਾਂ ਓਨਾਂ ਨੂੰ ਵੀ ਪੈਲਾਂ ਛੋਟਾ ਜਿਆ ਆਪਾਂ ਨੀ ਜੇ ਅੱਜ ਬੀਜ ਵੀ ਉਗਾਈਏ ਜਦੋਂ ਵੱਡਾ ਹੁੰਦਾ ਆਪਾਂ ਓਨੂੰ ਵੇਖਦੇ ਆਂ ਫਿਰ ਓ ਮਤਲਬ ਓਦੇ ਤੇ ਸਬਜ਼ੀਆਂ ਲੱਗਦੀਆਂ ਕਿੰਨਾ ਵਧੀਆ ਲੱਗਦਾ ਐ।
ਹਾਂਜੀ, ਓ ਬੜਾ ਵਧੀਆ ਲੱਗਦਾ ਫਿਰ। ਫਿਰ ਸਾਡਾ ਦਿਲ ਕਰਦਾ ਰੋਜ਼ ਜਾਈਏ ਅਸੀਂ ਪਾਣੀ ਦੇਣ। ਸਾਡਾ ਟਾਈਮ ਫਿਕਸ ਹੁੰਦਾ ਐ।
ਤੇ ਫੇਰ ਜਦੋਂ ਆਪਾਂ ਓਦੀ ਮਤਲਬ ਵੀ ਕੋਈ ਸਬਜ਼ੀ ਜਾਂ ਕੋਈ ਹੋਰ ਚੀਜ਼ ਬਣਾਉਂਦੇ ਆ ਮੇਰਾ ਆਪਾਂ ਨੂੰ ਮਤਲਬ ਖੁਸ਼ੀ ਮਿਲਦੀ ਏ ਖਾ ਕੇ ਵੀ ਤੇ ਸਾਰਿਆਂ ਨੂੰ ਪਤਾ ਪਤਾ ਹੁੰਦਾ ਵੀ ਹਾਂ, ਸਾਡਾ ਘਰੇ ਤਿਆਰ ਕੀਤਾ ਹੈ।
ਹਾਂਜੀ, ਓ ਤੇ ਹੈ ਫਿਰ ਸਾਰਿਆਂ ਨੂੰ ਫਿਰ ਚਾਅ ਹੁੰਦਾ ਖਾਣ ਦਾ, ਚਾਏ ਕੋਈ ਛੋਟੀ ਜੀ ਸਬਜ਼ੀ ਕਿਉਂ ਨਾ ਉਗਾਈਏ, ਬਈ ਅਸੀਂ ਆ ਉਗਾਈ ਏ ਅਸੀਂ ਖਾਈਏ ਐਨੂੰ।
ਤੇ ਬਾਰ ਅੱਜ-ਕਲ ਤਾਂ ਬਾਰਿਸ਼ ਹੋ ਰਈ ਐ। ਬਾਰ ਜਿਵੇਂ ਮਤਲਬ ਰੇਹੜੀਆਂ ਜਿਈਆਂ ਲਾਂਦੇ ਕਿੰਨਾ ਓਨਾਂ ਦੇ ਮਤਲਬ ਆਸੇ-ਪਾਸੇ ਕਿੱਚੜ ਜਿਆ ਹੁੰਦਾ ਐ।
ਹਾਂਜੀ ਓ ਤੇ ਹੈ ਫਿਰ, ਫੇਰ ਓ ਗੰਦਗੀ ਜ਼ਿਆਦਾ ਫੈਲ ਜਾਂਦੀ ਐ। ਬਾਰਿਸ਼ ਦੇ ਟੈਮ ਚ ਤੇ ਜ਼ਿਆਦਾ ਗੰਦਗੀ ਹੋ ਜਾਂਦੀ ਐ ਨਾਂ।
ਹਾਂਜੀ। ਅਸੀਂ ਤਾਂ ਬਸ ਜਿੰਨੀ ਕੁ ਮਤਲਬ ਅਪ ਨੂੰ ਵੀ ਕੰਪੈਸਿਟੀ ਹੁੰਦੀ ਐ ਵੀ ਸਬਜ਼ੀ ਦੀ ਬਸ ਓਨੀਂ ਕ ਤੋੜੀ ਤੇ ਬਸ ਬਣਾ ਲੀ। ਘਰੇ ਈ।
ਚਲੋ, ਐ ਤੇ ਵਧੀਆ ਈ ਗੱਲ ਏ ਬਜ਼ਾਰ ਜਾਣਾ ਨੀਂ ਪੈਂਦਾ। ਬ ਜਿੰਨਾ ਚਾਈਦਾ ਓਨਾਂ ਘਰ ਈ ਲੈਂਦੀ ਐ।
ਅੱਜ-ਕਲ ਤਾਂ ਵੈਸੇ ਈ ਗਰਮੀਆਂ ਚ ਤਾਂ ਹਰੀਆਂ ਈ ਸਬਜ਼ੀਆਂ ਚੱਲਦੀਆਂ ਨੇ।
ਹਾਂਜੀ, ਗਰਮੀਆਂ ਚ ਤੇ ਐਹੀ ਚੱਲਦਾ ਸਬ।
ਤੇ ਅਸੀਂ ਤਾਂ ਨਿੰਬੂ ਦੇ ਵੀ ਲਗਾ ਰੱਖੇ ਐ ਬੂਟੇ ਤੇ ਓਨਾਂ ਤੋਂ ਬਸ ਨਿੰਬੂ ਪਾਣੀ ਬਣਾ ਲਈ ਦਾ ਦਿਨੇਂ
ਚਲੋ ਓ ਤੇ ਵਧੀਆ ਫੇ ਅੱਜ-ਕਲ ਜਿਵੇਂ ਧੁੱਪ ਚੋਂ ਆਈਏ ਨਿੰਬੂ ਪਾਣੀ ਚਾਈਦਾ ਹੁੰਦਾ ਆ, ਓ ਤੁਆਡਾ ਘਰ ਈ ਵਧੀਆ।
ਹਾਂਜੀ।
ਬਟ ਜਗ੍ਹਾ ਵੀ ਹੋਣੀ ਚਾਈਦੀ ਨਾਂ ਜਿਵੇਂ ਉਗਾਣ ਵਾਸਤੇ।
ਹਾਂ, ਏ ਤਾਂ ਈ। ਨਈਂ, ਵੈਸੇ ਗਮਲੇ ਵੀ ਰੱਖ ਸਕਦੇ ਆਪਾਂ ਨਾਂ। ਜਿਵੇਂ ਪੌੜੀਆਂ ਬਣੀਆਂ ਈ ਹੁੰਦੀਆਂ ਸਾਰਿਆਂ ਦੇ, ਓਨਾਂ ਤੇ ਰੱਖ ਸਕਦੇ ਆਂ। ਛੋਟੇ-ਛੋਟੇ, ਅੱਜ-ਕਲ ਤਾਂ ਔਨਲਾਈਨ ਆਉਂਦੇ ਐ ਬੂਟੇ ਕਿੰਨੇ ਵਧੀਆ।
ਹਾਂਜੀ, ਓ ਤੇ ਹੈ। ਪਰ ਅੱਜ-ਕਲ ਸਾਰਿਆਂ ਕੋਲ ਟਾਈਮ ਨੀਂ ਨਾਂ ਹੁੰਦਾ। ਸਾਰੇ ਬਿਜ਼ੀ ਹੁੰਦੇ ਆਪਣੀ-ਆਪਣੀ ਲਾਈਫ ਚ। ਚ ਫਿਰ ਕੌਣ? ਪਾਣੀ ਕੌਣ ਦੇਵ। ਹਾਂਜੀ।
ਹਾਂ।
ਫਿਰ ਉਹਨਾਂ ਨੂੰ ਰੋਜ਼ ਪਾਣੀ ਚਾਹੀਦਾ ਹੈ ਉਹਨਾਂ ਨੂੰ ਕੇਅਰ ਚਾਹੀਦੀ ਹੈ ਰੋਜ਼।
ਹਾਂਜੀ ਈ ਇਹ ਤਾਂ ਹੈ‌। ਫਿਰ ਜਿਹੜਾ ਆਪਾਂ ਬਾਹਰੋਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਫਿਰ ਆਪਾਂ ਬਿਮਾਰ ਵੀ ਤਾਂ ਹੁੰਦੇ ਆ ਫਿਰ ਪੈਸੇ ਆਪਣੇ ਉੱਥੇ ਵੀ ਬੇਏ।
ਬਸ ਆ ਉਹੀ ਤੁਹਾਨੂੰ ਹਿਸਾਬ ਉੱਥੇ ਹੀ ਪੈ ਜੇਗਾ। ਤੁਸੀਂ ਘਰ ਹੋ ਗ ਲਓ ਵਧੀਆ ਹੈਲਦੀ ਰਹਿ ਜਾਣਗੇ। ਤੁਸੀਂ ਬਾਹਰੋਂ ਖਾਓਗੇ ਟਾਈਮ ਬਚਾਣ ਵਿੱਚ ਫਿਰ ਤੁਹਾਡੀ ਹੈਲਥ ਬਗੜੇਗੀ ਫਿਰ ਹੈਲਥ ਦੇ ਪੈਸੇ ਦੇਓਗੇ ਤੁਸੀਂ ਦਵਾਈਆਂ ਖਾਓਗੇ ਬਾਹਰੋਂ।
ਤੁਸੀਂ ਮਤਲਬ ਬਾਹਰੋਂ ਖਾਂਦੇ ਹੋ ਕੁਛ।
ਕੀ ਮਤਲਬ।
ਬਾਹਰੋਂ ਜਿਵੇਂ ਫਾਸਟ ਫੂਡ ਖਾਂਦੇ ਹੀ ਹੋਣੇ ਹੋ।
ਨਹੀਂ ਈ ਨਹੀਂ ਈ ਨਹੀਂ ਈ ਨਹੀਂ ਈ ਨਹੀਂ ਈ ਨਹੀਂ ਈ ਐਸੀ ਕੋਈ ਗੱਲ ਨਹੀਂ ਹੈ ਜਿਵੇਂ ਮੈਂ ਜਿੰਮ ਜਾਂਨਾਂ ਨਾ ਤੇ ਤੁਸੀਂ ਦੇਖਿਆ ਹੋਏ ਗਾ ਜਿਮ ਵਾਲੇ ਪੱਕੇ ਹੁੰਦੇ ਨੇ ਮੈਦਾ ਵਗੈਰਾ ਖਾਣ ਤੋਂ।
ਨਹੀਂ ਮੈਂ ਧਿਆਨ ਨਹੀਂ ਦਿੰਦੀ ਮੁੰਡਿਆਂ ਤੇ।
ਨਹੀਂ ਈ ਜਿ ਜਿਮ ਵਾਲੇ ਹੁੰਦੇ ਨੇ ਨਾ ਉਹ ਮੈਦਾ ਨਹੀਂ ਈ ਖਾਂਦੇ ਨਾਂ ਹੀ ਤਲਿਆ ਖਾਂਦੇ ਨੇ। ਨਾਂ ਨਾਂ ਹੀ ਘਰ ਤਲਿਆ ਖਾਣਾ ਹੋਵੇ ਨਾ ਹੀ ਬਾਹਰੋਂ ਕੋਈ ਤਲਿਆ ਖਾਣਾ ਹੁੰਦਾ। ਜਿਵੇਂ ਸੋਇਆਬੀਨ ਵਗੈਰਾ ਖਾ ਲੈਂਨੇ ਹਾਂਈ ਐਗਜ਼ ਵਗੈਰਾ ਖਾ ਲੈਂਨੇ ਹਾਂ।
ਹਾਂ ਮੇਰੇ ਭਰਾ ਦੀ ਵੀ ਮਤਲਬ ਉਹ ਜਿੰਮ ਨਹੀਂ ਜਾਂਦੇ ਉਹ ਜਿੰਮ ਤੋਂ ਬਿਨਾਂ ਵੀ ਮਤਲਬ ਫਿੱਟ ਨੇ ਕਿਉਂਕਿ ਅਸੀਂ ਨਾ ਮਤਲਬ ਸ਼ੁਰੂ ਤੋਂ ਸ਼ੁਰੂ ਤੋਂ ਹੀ ਏਦਾਂ ਦਾ ਕੁਛ ਨੀ ਖਾਇਆ ਮਤਲਬ ਵੀ ਅਸੀਂ ਘਰੇ ਹੀ ਸਾਰਾ ਕੁੱਝ ਦੁੱਧ ਘਿਉਂ
ਟਿੰਗੋ ਤੋਂ ਰੱਖੋਗੇ ਨਾ ਫਿਰ ਸਰੀਰ ਉਵੇਂ ਹੀ ਰਹੇਗਾ ਤੁਹਾਡਾ।
ਹਾਂਜੀ ਈ ਇਹ ਤਾਂ ਹੈ ਤੇ ਨਾਂ ਉਹਨਾਂ ਨੇ ਫਿਰ ਜਿੰਮ ਜਾਣ ਦੀ ਲੋੜ ਵੀ ਨੀਂ ਮਤਲਬ ਅਸੀਂ ਨਾ ਜਿਵੇਂ ਮੇਨਟੇਨ ਚ ਜਿਵੇਂ ਆਪਾਂ ਖਾਂਨੇ ਹਾਂ ਐਵੇਂ ਨੀ ਕਿ ਬਸ ਕਦੇ ਕੁੱਛ ਖਾ ਲਿਆ ਕਦੇ ਕੁੱਛ ਖਾ ਲਿਆ।
ਹਾਂਜੀ ਈ
ਤੇ ਫਾਸਟ ਫੂਡ ਤਾਂ ਜਮਾਂ ਹੀ ਨਹੀਂ ਖਾਂਦੇ ਬਸ ਜਦੋਂ ਜੀਅ ਕਰਦਾ ਉਦੋਂ ਬਣਾ ਲੈਂਦੇ ਆ ਘਰੇ।
ਹਾਂਜੀ ਈ ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਹਰ ਚੀਜ਼ ਤੇ ਮਿਲਾਵਟੀ ਹੀ ਮਿਲਦੀ ਹੈ ਬਜ਼ਾਰੋਂ। ਫਿਰ ਸ਼ਰੀਰਾਂ ਵਿਚ ਜਾਨ ਕਿੱਥੋਂ ਹੋਏਗੀ। ਬਸ ਤਾਂ ਕਰ ਕਿ ਥੋੜੀ ਜਿਮ ਕਰ ਰਹੇ ਨਾਂ ਨਾਂ ਕੁਛ ਨੀਂ ਮਿਲਣਾ ਤੁਹਾਨੂੰ ਚਾਹੇ ਜਿੰਨੇ ਮਰਜ਼ੀ ਪੈਸੇ ਖਰਚ ਲੋੋ। ਫਿਰ ਥੋੜੀ ਬਹੁਤ ਜਿਮ ਕਰ ਲੈਂਨੇ ਆ ਥੋ ਡਾਇਟ ਮੇਨਟੇਨ ਰੱਖ ਲੈਂਦੇ ਹਾਂ ਥੋੜੀ ਬੋਡੀ ਵਿੱਚ ਐਨਰਜੀ ਰਹਿੰਦੀ ਹੈ।
ਹਾਂਜੀ ਈ ਇਹ ਤਾਂ ਹੈ ਬਾਕੀ ਉਹਤਾਂ ਆਪਣੇ ਤੇ ਹੀ ਡੀ ਡਿਪੈਂਡ ਹੁੰਦਾ ਨਾਂ ਵੀ ਮਤਲਬ ਆਪਾਂ ਵੀ ਜਾਦਾ ਫਿਰ ਜਦੋਂ ਆਪਣੇ ਚ ਤੇ ਵੀ ਮਤਲਬ ਧਿਆਨ ਨਾਂ ਕਰੀਏ ਫੇਰ ਆਪਾਂ ਹੀ ਵੀ ਨੁਕਸਾਨ ਹੁੰਦਾ ਆਪਣੇ ਆਪ ਨੂੰ ਹੀ।
ਹਾਂਜੀ ਈ ਉਹ ਤੇ ਹੈ। ਇਹ ਸਭ ਕਰਕੇ ਜਿੰਮ ਵਗੈਰਾ ਕਰਕੇ ਡਿਸਿਪਲਿਨ ਬੜਾ ਜ਼ਰੂਰੀ ਹੁੰਦਾ ਹੈ। ਜਿਵੇਂ ਕੋਈ ਫੰਕਸ਼ਨ ਵਗੈਰਾ ਹੋ ਗਿਆ ਕੋਈ ਪਾਰਟੀ ਵਗੈਰਾ ਹੋ ਗਿਆ ਉੱਥੇ ਵੀ ਜਾਓ ਉੱਥੇ ਵੀ ਕਦੋਂ ਹੋ ਜਾਂਦੀ ਖਾਣ ਪੀਣ ਦੀ ਬੰਦਾ ਬਧ ਜਾਂਦਾ ਨਾ ਫਿਰ। ਹੈਲਦੀ ਚੀਜ਼ਾਂ ਹੀ ਖਾ ਸਕਦੇ ਹਾਂ। ਹੁਣ ਤੁਸੀਂ ਜੇ
ਸਾਡੇ ਤਾਂ ਸਾਡੇ ਮੰਮੀ ਡੈਡੀ ਜਾਂਦੇ ਨੇ ਬਕ ਕੀ ਸਾਡੇ ਫਰੈਂਡਸ ਦੀ ਬਰਡੇ ਪਾਰਟੀ ਹੁੰਦੀ ਹੈ ਉਹ ਤਾਂ ਅਲੱਗ ਗੱਲ ਹੈ ਵੀ ਹਾਂ ਉਹ ਕਦੇ ਕਦੇ ਹੁੰਦਾ।
ਹਾਂਜੀ ਉਹ ਤੇ ਹੈ ਕਦੀ ਕਦੀ ਤਾਂ ਕੋਈ ਗੱਲ ਨਹੀਂ ਹੁੰਦੀ। ਬਸ ਜਿਵੇਂ ਤੁਸੀਂ ਕਹਿੰਨੇ ਓ ਘਰ ਉਗਾਉਂਨੇ ਆ, ਉਹ ਬੜੀ ਵਧੀਆ ਗੱਲ ਲੱਗੀ ਮੈਨੂੰ ਤੁਹਾਡੀ।
ਹਾਂਜੀ। ਤੇ ਗਰਮੀਆਂ ਚ ਤਾਂ ਮਤਲਬ ਬਾਹਰੋਂ ਇਨ੍ਹਾਂ ਵੀ ਪਸੀਨਾ ਵਗੈਰਾ ਵੀ ਹੁੰਦਾ ਤੇ, ਮਤਲਬ ਬਾਹਰੋਂ ਤਾਂ ਨਾ ਜਮਾਂ ਈ ਐ ਨਾਮ ਲੈਣ ਤੇ ਵੀ ਨਾਂ, ਜੀਅ ਨੀਂ ਕਰਦਾ।
ਹਾਂਜੀ, ਗਰਮੀ ਅੱਜ- ਕੱਲ ਬੜੀ ਹੋਈ ਦੀ ਐ। ਸਾਡੇ ਐਥੇ ਦੋ ਦਿਨ ਪਹਿਲੇ ਬਾਰਿਸ਼ ਬੜੀ ਪਈ ਐ। ਉਸ ਤੋਂ ਬਾਅਦ ਧੁੱਪ ਈ ਬੜੀ ਹੁਣ, ਧੁੱਪ ਨੀ ਹਟਦੀ ਪਈ, ਬਾਰਿਸ਼ ਤੋਂ ਬਾਅਦ ਜ ਧੁੱਪ ਪੈਂਦੀ ਉਸ ਤੋਂ ਬਾਅਦ ਬੜੀ ਉਮਸ ਜੀ ਉੜਦੀ ਐ, ਹਵਾ- ਹੁਵਾ ਬੰਦ ਹੋ ਜਾਂਦੀ ਗਰਮੀ ਬੜੀ ਹੁੰਦੀ ਪਈ ਅੱਜ ਤਾਂ ਬੜੀ।
ਤੁਸੀਂ ਚਾਹ ਪੀਂਨੇ ਓ ਗਰਮੀ 'ਚ ਕਿ ਲੱਸੀ ਵਗੈਰਾ।
ਨਹੀਂ- ਨਹੀਂ ਫਿਰ ਜਿੰਮ ਜਾਨੇ ਆ ਨਾਂ, ਚਾਹ ਚੂ ਛੱਡ ਦਿੰਨੇ ਆ ਫਿਰ।
ਅੱਛਾ, ਨਹੀਂ ਦੋ ਟਾਈਮ ਤਾਂ ਜ਼ਰੂਰ ਵੀ ਹੁੰਦੀ ਆਂ, ਦੋ ਟਾਇਮ ਤਾ ਅਸੀਂ ਪੀਂਦੇ ਆ ਚਾਹ ਸਵੇਰੇ ਤੇ ਦੁਪਹਿਰ ਨੂੰ ਤੇ ਬਾਕੀ ਅਸੀਂ ਲੱਸੀ ਲੱਸੀ ਵਗੈਰਾ ਦੁੱਧ ਵਗੈਰਾ ਪੀ ਲੇ
ਓ ਤੇ ਸਾਰਿਆਂ, ਚਾਹ ਦੀ ਵੀ ਨਾ ਆਦਤ ਹੁੰਦੀ ਐ। ਸਾਨੂੰ ਪਹਿਲੇ ਆਦਤ ਬੜੀ ਪੈ ਗਈ ਸੀ, ਮੈਨੂੰ ਚਾਹ ਦੀ ਫਿਰ ਆਦਤ
ਮੈਨੂੰ ਮੈਨੂੰ ਬਹੁਤ ਜ਼ਿਆਦਾ, ਮੈਂ ਤਾਂ ਇੱਕ ਦੋ ਵਾਰ ਕੋਸ਼ਿਸ਼ ਕੀਤੀ ਸੀ, ਵੀ ਮੈਂ ਚਾਹ ਨਾ ਵੀ ਪੀਵਾਂ ਮੇਰਾ ਤਾਂ ਇੰਨਾ ਸਿਰ ਦੁਖਣ ਲੱਗ ਗਿਆਂ, ਮੈਨੂੰ ਤਾਂ ਡਾਕਟਰ ਕੋਲ ਲੈ ਕੇ ਗਏ ਸੀ।
ਬਹ ਕਈਆਂ ਨੂੰ ਆਦਤ ਪੈ ਜਾਂਦੀ ਐ ਨਾ, ਨਹੀਂ ਅਸੀਂ ਤੇ ਸਵੇਰੇ ਉਹ ਬਣਾ ਲੈਨਾਂ ਵਾ, ਮੈਂਗੋ ਸ਼ੇਕ ਜਾਂ ਫਿਰ ਬਨਾਨਾ ਸ਼ੇਕ ਕੁਛ ਬਣਾ ਲੈਨਾ। ਫਿਰ ਜਿੰਮ ਤੋਂ ਆ ਕੇ ਥੋੜਾ ਦੁੱਧ ਲੈ ਲੈਂਨਾ ਵਾਂ ਗਰਮ।
ਅਸੀਂ ਬਨਾਨਾ ਸ਼ੇਕ ਬਣਾਉਂਨੇ ਆ, ਕਿਉਂਕਿ ਮੈਂਗੋ ਤਾਂ ਨਾ ਗਰਮ ਹੁੰਦੇ ਆ ਕਹਿੰਦੇ ਵੀ ਗਰਮੀ ਚ ਓ ਵੀ ਗਰਮ ਹੁੰਦੇ ਆ।
ਉਹ ਚਲੋ ਜੋ ਹੁਣ ਫਰੂਟ ਘਰ ਕਾ ਪਿਆ ਹੁੰਦਾ, ਉਹੀ ਬਣਾ ਲੈਂਨੇ ਆ।
ਆਹ ਉਹ ਤਾਂ ਆਪਣੀ ਚੁਆਇਸ ਹੁੰਦੀ ਆ।
ਹਾਂਜੀ। ਬਸ ਐਹੀ ਆ। ਚਲੋ ਠੀਕ ਐ, ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਗੱਲ ਕਰਕੇ।
ਠੀਕ ਐ ਜੀ।
ਸਾਸਰੀ ਅਕਾਲ ਜੀ।